ਹੈਲੋ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਕਰ ਰਹੇ ਸੀ ਜੀ ਠੀਕ ਆ ਤੁਸੀਂ ਦੱਸੋ।
ਅਸੀਂ ਵੀ ਠੀਕ ਹਾਂ।
ਕੀ ਕਰ ਰਹੇ ਸੀ ਜੀ।
ਕੁਛ ਨੀ ਕਰ ਰਹੇ ਸੀ ਅਸੀਂ ਤਾਂ ਮੋਟਰ ਚਲਾ ਰਹੇ ਸੀ ਟੈਂਕੀ ਮੁੱਕ ਗਈ ਸੀ।
ਅੱਛਾ ਸਾਡੀ ਵੀ ਮੌਕ ਗਈ ਸਾਨੂੰ ਵੀ ਐਵੇਂ ਔਖਾ ਹੁੰਦਾ ਸਾਡੇ ਤਾਂ ਪਤਾ ਕੀ ਚ ਚੱਕਰ ਹੈ ਜੀ। ਮੈਂ ਸਾਡੇ ਵੀ ਐਵੇਂ ਬਹੁਤ ਔਖਾ ਹੁੰਦਾ ਜਦੋਂ ਟੈਂਕੀ ਮੁੱਕ ਜਾਂਦੀ ਹੈ ਕੁਛ ਖੇਤਾਂ ਲਾਈਟ ਨਾਲ ਨਾ ਚੱਲਦੀ ਨੀ ਹੈਗੀ ਸਾਡੀ ਘਰਾਂ ਵਾਲ ਲਈ।
ਹੂੰ।
ਉਹ ਗੰਦਾ ਪਾਣੀ ਚੱਕ ਲੈਂਦੀ ਹੈ।
ਅੱਛਾ, ਮੈਨੂੰ ਲੱਗਿਆ ਸਾਡੀ ਉਹ ਚੱਕਦੀ ਸਾਡਾ ਹੀ ਸਿਸਟਮ ਖਰਾਬ ਹੈ।
ਤੁਸੀਂ ਕੰਮ ਕਰ ਲਏ।
ਹਾਂਜੀ, ਬਸ ਇਹ ਤਾਂ ਬਿਸਤਰੇ ਇਕੱਠੇ ਕਰ ਰਹੀ ਹਾਂ।
ਅੱਛਾ।
ਹਾਂਜੀ, ਬਾਕੀ ਰੋਟੀ ਰੋਟੀ ਤਾਂ ਕਰ ਲਈ। ਭਾਂਡੇ ਮਾਂਜਣੇ ਰਹਿ ਗਏ ਮੈਂ ਕਿਹਾ ਰੋਟੀ ਰੁਟੀ। ਰੋਟੀ ਤਾਂ ਕਰ ਲਈ ਹੈ ਭਾਂਡੇ ਮਾਂਜਣੇ ਰਹਿ ਗਏ ਨੇ ਹੈਲੋ ਆਵਾਜ
ਨਹੀਂ ਆਵਾਜ਼ ਘੱਟ ਆ ਰਹੀ ਹੈ ਤੁਹਾਡੀ
ਤੁਸੀਂ ਫਿਰ ਕਦੇ ਨੈਟਵਰਕ ਕਵਰੇਜ ਖੇਤਰ ਤੋਂ ਬਾਹਰ ਤਾਂ ਨਹੀਂ ਚੱਲ ਗਏ
ਨਹੀਂ ਹੁਣ ਆ ਰਹੀ ਆ ਪਹਿਲਾਂ ਨਹੀ ਆ ਰਹੀ ਸੀ ਹੁਣ ਤਾਂ ਆ ਰਹੀ ਆ
ਕਈ ਵਾਰ ਹੁੰਦਾ ਕਿਸੇ ਥਾਂ ਤੇ ਨੈਟਵਰਕ ਨਹੀਂ ਹੁੰਦਾ
ਨਹੀਂ ਖੜਕਾ ਜਿਆਦਾ ਹੋ ਰਿਹਾ ਸੀ ਇੱਥੇ ਉਹਦਾ ਮੋਟਰ ਚੱਲ ਰਹੀ ਹੈ ਨਾ
ਨਹੀਂ-ਨਹੀਂ ਮੈਨੂੰ ਕੋਈ ਮੋਟਰ ਦਾ ਖੜਕਾ ਨਹੀਂ ਸੁਣ ਰਿਹਾ ਸੀ
ਨਹੀਂ ਟੈਂਕੀ'ਚ ਜਦੋਂ ਫਸਲ ਹੋ ਰਹੀ ਹੈ ਨਾ ਮੋਟਰ ਚੱਲਦੀ ਇੱਕਦਮ ਉਹਦਾ ਹੋ ਰਿਹਾ ਪਾਣੀ ਕੱਢਣਾ ਹੁੰਦਾ ਗੰਦਾ
ਅੱਛਾ
ਹਾਂਜੀ ਹੋਰ ਸੁਣਾਓ
ਹੋਰ ਸੁਣਾਓ ਕੀ ਕਰ ਰਹੇ ਤੁਹਾਡੇ ਬੱਚੇ ਕਿਵੇਂ ਨੇ
ਠੀਕ ਨੇ ਬਸ ਇਹੀ
ਹੋਰ
ਕੀ ਹੋ ਗਿਆ ਤੁਸੀਂ ਬੱਚਿਆਂ ਦੇ ਲਏ ਗੋਲੂ ਮੋਲੂ ਜ਼ਿਆਦਾ ਨੀ ਸਾਡੇ ਬੱਚੇ
ਹਾਂਜੀ ਬਹੁਤੀ ਗੋਲੂ ਮੋਲੂ ਨੇ ਬਹੁਤ ਹੀ ਪਿਆਰ ਕਰਦੇ ਬਹੁਤ ਹੀ ਪੜ੍ਹਦੇ ਨੇ
ਹਾਏ-ਹਾਏ ਨਾ ਜੀ ਨਾ ਸਾਡੇ ਬੱਚੇ ਤਾਂ
ਰਾਤ ਨੂੰ ਮਸਾਂ ਪਾਈਦੇ ਨੇ ਕਹਿ ਦਿੰਦੇ ਨੇ ਅਸੀਂ ਤਾਂ ਹੋਰ ਪੜ੍ਹਨਾ ਹੋਰ ਪੜ੍ਹਨਾ ਮੈਂ ਕਹਿੰਦੀ ਹਾਂ ਪੈ ਜਾਓ-ਪੈ ਜਾਓ ਵੀ ਤੁਸੀਂ ਪਾਏ ਸਵੇਰੇ ਵੀ ਉੱਠਣਾ ਨਾ ਉਹ ਤਾਂ ਸਵੇਰੇ ਉੱਠਣ ਸਾਰ ਸਾਰੇ ਕੰਮ ਕਰ ਦਿੰਦੇ ਨੇ ਹੀ ਪਿਆਰੇ ਨੇ
ਇਹ ਤਾਂ ਮਾਵਾਂ ਦੀ ਆਦਤ ਇਹ ਹੁੰਦੀ ਹੈ ਬੱਚਿਆਂ ਨੇ ਪਿਆਜ ਲਪੇਟ ਕੇ ਤਾਨੇ ਮਾਰਨਾ ਇਹ ਤਾਂ ਮੈਂ ਸਮਝ ਗਈ ਜੀ ਮੇਰੀ ਮੰਮੀ ਦੀ ਵੀ ਇਹੀ ਆਦਤ ਹੈ
ਅੱਛਾ ਕਿੰਨਾ ਕੰਮ ਕਰਿਆ ਫਿਰ ਸਵੇਰ
ਮੈਂ ਤਾਂ ਜੀ ਉੱਠੀ ਹਾਂ ਲੇਟ ਆ ਨਾ ਅੱਜ ਕਿਉਂਕਿ ਕੱਲ ਮੈਨੂੰ ਨੀਂਦ ਨੀ ਆਈ ਸੀ ਮੈਨੂੰ ਇੱਕ ਹੀ ਨੀ ਆਇਆ ਤਾਂ ਕਰਕੇ ਮੈਨੂੰ ਨਾ ਕਦੇ-ਕਦੇ ਨੀਂਦ ਨਹੀਂ ਆਉਂਦੀ ਹੈਗੀ ਮੇਰੇ ਨਾਲ ਨਾ ਹੁੰਦਾ ਨਾ ਕਿ ਕਈ ਵਾਰ ਨਾ ਐਵੇਂ ਹੁੰਦ ਹੁੰਦਾ ਕਿ ਜਿਦਾਂ ਆਪਣਾ ਸਟਰੈਸ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਨਾ ਜਦੋਂ ਆਪਣੇ ਦਿਮਾਗ ਚ' ਗੱਲਾਂ ਚੱਲਦੀਆਂ ਸੋਚ ਕਰਦੇ ਰਹਿੰਦੇ ਹਾਂ ਆਪਾਂ ਫਿਰ ਇੱਕ ਦਿਨ ਸਾਰਾ ਚੀਜ਼ਾਂ ਦਿਮਾਗ 'ਚ ਘੁੰਮਣ ਲੱਗਦੀਆਂ ਨੇ ਫਿਰ ਉਹ ਨਾ ਨੀਂਦ ਨੀ ਆਉਂਦੀ ਹੁੰਦੀ
ਅੱਛਾ ਜੀ
ਹਾਂ ਕੋਈ ਵੱਡੀ ਗੱਲ ਨਹੀਂ ਹੈਗੀ ਬਟ ਵਹੀ ਹੈ ਕਿ ਆਪਣਾ ਸਲੀਪਿੰਗ ਸਾਈਕਲ ਤੇ ਸਟਰੈਸ ਥੋੜ੍ਹਾ ਜ਼ਿਆਦਾ ਵੱਧ ਜਾਂਦਾ ਇਹਦੇ ਨਾਲ
ਅੱਛਾ
ਹਾਂਜੀ ਕੀ ਦੱਸਾ ਮੈਨੂੰ ਮੇਰੀ ਭੈਣ ਦਾ ਬਹੁਤ ਜ਼ਿਆਦਾ ਸਟਰੈੱਸ ਹੈ ਬਟ ਮੇਰੀ ਭੈਣ ਨੂੰ ਲੱਗਦਾ ਹੀ ਨਹੀਂ ਕਿ ਮੈਨੂੰ ਉਹਦਾ ਸਟਰੈੱਸ ਹੈ
ਅੱਛਾ ਜੀ
ਹਾਂਜੀ
ਤੁਹਾਡੀ ਗੱਲਾਂ ਤੋਂ ਨੀ ਲੱਗ ਰਿਹਾ ਤੁਹਾਨੂੰ ਸਟਰੈਸ ਹੇਣਾ
ਉਹੀ ਤਾਂ ਹਾਂ ਹੁਣ ਤੁਹਾਡੇ ਗੱਲਾਂ ਤੋਂ ਕੋਈ ਕਹਿਦ ਕੇ ਤੁਾਨੂੰ ਕੋਈ ਸਟਰ੍ਰੈਸ ਹੈ
ਹਮ ਨਹੀਂ ਮੈਨੂੰ ਤਾਂ ਕੋਈ ਸਟਰੈ੍ਸ ਨਹੀਂ ਹੈਗਾ
ਪੱਕੀ ਗੱਲ ਹੈ ਜੀ ਪਤਾ ਨੀ ਫਿਰ ਤੁਹਾਡੀ ਜ਼ਿੰਦਗੀ ਦਾ ਬਾਲਿਓ ਵਧੀਆ ਜੀ।
ਮੈਨੂੰ ਆ ਹੁੰਦੀ ਨੀ ਸਟਰੈਸ
ਇਹ ਤਾਂ ਹੋਰ ਤੁਸੀ ਫੇਰ ਮੇਰੀ ਭੂਆ ਵਰਗੇ ਨਿਕਲੇ
ਹਾਂ ਸਹੀ
ਮੇਰੀ ਭੂਆ ਵੀ ਜਮਾ ਸਟਰ੍ਰੈਸ ਨੀ ਲੈਂਦੀ
ਅੱਛਾ।
ਹਾਂ, ਕੁਛ ਮੇਰੀ ਵੱਡੀ ਭੂਆ ਦੇ ਬੱਚੇ ਸਾਰੇ ਸੈਟਲ ਹੋ ਰਹੇ ਨੇ ਅਲਮੋਸਤ ਨਾ ਤਾਂ ਕਰਕੇ ਨੀ ਲੈਂਦੀ ਬਸ ਉਹਨਾਂ ਨੇ ਉ ਵੀ ਕੀ ਕਦੇ ਲਿਆ ਨੀ ਹੈਗਾ
ਅੱਛਾਂ।
ਉਹ ਸਟ੍ਰੈਸ ਲਾਈਫ ਚ ਹੋਣ ਚ ਬਿਲੀਵ ਕਰਦੇ ਨੇ
ਅੱਛਾ ਜੀ।
ਹਾਂਜੀ।
ਟਰੈੱਸ ਲੈ ਲੈਣਾ ਤਾਂ ਨੀ ਮਸਲੇ ਹੱਲ ਹੁੰਦੇ ਕੰਮ ਕਰਨਾ ਮਸਲਾ ਹੁੰਦਾ ਕੰਮ ਕਰੋਗੇ ਤਾਂ, ਮਸਲਾ ਹੱਲ ਹੋਜੂ
ਕਿੰਨੇ ਕੁ ਕੰਮ ਕਰ ਸਕਦੇ ਮੈਨੂੰ ਦੱਸਦੇ ਆ ਮੇਰੀ ਭੈਣ ਨੇ ਕੱਲ ਇੰਨਾ ਕੰਮ ਕਰਿਆ ਮੇਰੀ ਮੰਮੀ ਨੂੰ ਤਾਂ ਵੀ ਸੈਟਿਸਫੈਕਸ਼ਨ ਨੀ ਮਿਲਿਆ ਜੇ ਉਹਨੇ ਮਾੜਾ ਜਾ ਗਿਣਾ ਤਾ ਤੇ ਫੇਰ ਮੇਰੀ ਮੰਮੀ ਗੁੱਸਾ ਸੋਗੀ ਤੇ ਸਵੇਰੇ ਮੈਨੂੰ ਇਹ ਤਾਨੇ ਮਾਰਨ ਲੱਗ ਗਈ ਜਦੋਂ ਉਹਦੀ ਗੱਲ ਸੀ।
ਅੱਛਾ।
ਹਾਂਜੀ।
ਫਿਰ ਤਾਂ ਤੇਰੀ ਮੰਮੀ ਖਾਸੀ ਖ਼ਰਾਬ ਆ ਭਰਾ ਉਹਨੂੰ। ਛੱਡ ਦੋ ਕਿਸੇ ਪਾਸੇ।
ਖ਼ਰਾਬ ਨੀ ਹੈਗੀ ਮੇਰੀ ਮੰਮੀ ਸਾਰਾ ਦਿਨ ਨੂੰ ਪਤਾ ਨੀ ਕਦੇ ਚਿੜਚਿੜੀ ਹੋਏ ਰਹਿੰਦੀ ਸਟਰੈਸ ਜ਼ਿਆਦਾ ਲੈਦੀ ਐ ਉਹ ਵੀ।
ਅੱਛਾ।
ਹੁਣ ਦੇਖੋ ਹੁਣ ਉਹਨੇ ਹੁਣ ਪੋਚਾ ਲਾਇਆ ਸੀ ਅੰਦਰ ਮਿੱਟੀਓ ਮਿੱਟੀ ਕਰਕੇ ਪਤਾ ਨੀ ਕਿਨੇ ਕਰ ਰੱਖੀ ਐ।
ਅੱਛਾ।
ਹੂੰ,
ਹੋਰ।
ਹੋਰ ਕੁਛ ਨੀ ਮੇਰੀ ਭੈਣ ਦਾ ਵਾਲਾ ਈ ਕੰਮ ਕਰਦੀ ਐ ਅੱਜ ਕੱਲ। ਸਾਰਾ ਦਿਨ ਬਸ ਕੰਮ ਈ ਕਰਦੀ ਰਹਿੰਦੀ ਐ ਕਦੇ ਝਾੜੂ ਬੋਤ ਜਗਾ ਅੱਜ ਬਿਨਾਂ ਚਾਹ ਪੀਤੇ ਬਿਨਾਂ ਕੁਛ ਕਰੇ। ਸਵੇਰੇ ਸਵੇਰੇ ਝਾੜੂ ਪੋਚਾ ਕਰਤਾ ਉਹਨੇ
ਅੱਛਾ।
ਹਾਂਜੀ ਮੈਂ ਦੇਖਓ ਹੁਣ ਦੇਖਿਆ ਬਸ ਮੰਮੀ ਕੱਪੜੇ ਸੁੱਕਣੇ ਕੱਪੜੇ ਧੋ ਕੇ ਫੇਰ ਕੱਪੜੇ ਸੁੱਕਣੇ ਪਾ ਆਉਗੀ। ਕੱਲ੍ਹ ਓਨੇ ਤਿੰਨ ਵਾਰੀ ਕੱਪੜੇ ਸੁੱਕਣੇ ਬਾਹਰ ਤਿੰਨ ਵਾਰ ਚੱਕੜ ਬਜਾਈ ਦੀ ਬਚਿਆਰੀ ਤਿੰਨ ਕਿੱਲੋ ਵਜਨ ਘੱਟ ਗਿਆ। ਕੱਲ ਤਾਂ ਪੋਚਾ ਮੈਂ ਹੀ ਲਾਇਆ ਸੀ ਨਾ, ਅੱਜ ਮੈਂ ਲੇਟ ਉੱਠੀ ਸੀ ਨਾ ਤਾਂ ਕਰਕੇ ਉਹ ਨੀ ਕਰਦਾ ਤਾਂ। ਹੁਣ ਮੈਂ ਸੋਚ ਰੀ ਆ ਕਿ ਮੈਂ ਤੇਹਾ ਤੁਹਾ ਮਾਰ ਦੂੰਗੀ ਪ੍ਰੈਸ ਕਰ ਦੂੰਗੀ ਇਹਦੀ ਥਾਂ ਤੇ ਕੋਈ ਕੰਮ ਨੀਬੜ ਜੂਗਾ ਮੰਮਾ ਦਾ
ਅੱਛਾ।
ਹਾਂਜੀ।
ਹੋਰ।
ਪਰ ਫੇਰ ਵੀ ਕੀ ਐ ਫਿਰ ਮੈਂ ਕਹਿਣ ਤੁਸੀ ਗਿਨਵਾਉਂਗੇ ਤੁਸੀਂ ਰਹਿਣ ਦੋ ਚੱਲ ਮੈਂ ਤਾਂ ਕਦੇ ਗਿਨਾਇਆ ਵੀ ਨੀ ਹੈਗਾ।
ਗਣਿਆ ਤਾਂ ਦਿੰਦੀਆਂ ਹੋਣੀਆਂ।
ਨਹੀਂ ਮੇਰੀ ਭੈਣ ਨੇ ਕੱਲ ਗਣਵਾਤਾ ਸੀ ਨਾ ਤਾਂ ਕਰਕੇ ਉਹਨਾ ਥੋੜ੍ਹਾ ਜਿਹਾ ਉੱਪਰ ਨੀਚੇ ਹੋ ਗਈ ਗੱਲ ਪੂਰੀ ਗੱਲ ਦਾ ਬੈਲੇੈਂਸ ਖ਼ਰਾਬ ਹੋ ਗਿਆ। ਹੋਰ ਸੁਣਾਓ। ਤੁਹਾਡੇ ਬੱਚੇ ਕੀ ਕਰ ਰਹੇ ਨੇ ਜੀ।
ਮੇਰੇ ਬੱਚੇ ਇੱਕ ਤਾਂ ਪਈ ਆ ਮੰਜੇ ਤੇ ਪਏ ਨੇ ਦੋ ਤਾਂ ਥੱਕ ਰੇ ਨੂੰ ਧੁੱਪ ਗਰਮੀ ਆ ਕਹਿੰਦੇ।
ਅੱਛਾ। ਮੇਰੀ ਛੋਟੀ ਭੈਣ ਵੀ ਹੁਣੇ ਪਈ ਹੈ, ਅੱਛਾ ਅੱਛਾ। ਅੱਛਾ-
ਹਾਂ ਤਿੰਨ-
ਅੱਛਾ ਮੈਂ ਨਾ ਮੈਂ ਇੱਕ ਆਂਟੀ ਨਾਲ ਗੱਲ ਕਰ ਰਹੀ ਸੀ ਨਾ ਉਹ ਹਮੇਸ਼ਾ ਕਹਿ ਦਿੰਦੇ ਸੀ ਮੇਰੇ ਨਾ ਦੋ ਤਿੰਨ ਜਵਾਕ ਨੇ- ਉਹ ਭੁੱਲ ਜਾਂਦੇ ਸੀਗੇ ਨਾਂ ਜਵਾਕ ਕਿੰਨੇ ਨੇ-
ਅੱਛਾ ਉਹ ਆਂਟੀ ਬੌਲੀ ਹੋਣੀ ਫੇਰ-
ਪਤਾ ਨੀ ਜੀ-
ਬੋਲੀ ਹੋਣੀ ਫੇਰ ਔ ਤਾਂ ਜਿਹੜੀ ਭੁੱਲਦੀ ਏ -
ਲੈ ਕੋਈ ਆਪਦੇ ਜਵਾਕ ਨੂੰ ਕਿਵੇਂ ਭੁੱਲ ਸਕਦਾ-
ਕਰੇਗੇ ਅਵੇ ਦੇ
ਚਲੋ ਤੀਜੇ ਜਵਾਕ ਬਾਰੇ ਦੱਸਿਓ
ਹੂੰ ਕਈ ਵਾਰ ਭੁਲ ਜਾਂਦਾ ਹੋਵੇ ਕੀ ਪਤਾ ਭਾਈ - ਜਦੋਂ ਬੰਦਾ ਬੋਲਾ ਹੋ ਜਾਂਦਾ ਅੱਛਾ -
ਲੈ ਕਿਵੇਂ ਅੱਛਾ ਆ ਤੁਹੀ ਤੀਜੇ ਜਵਾਕ ਬਾਰੇ ਦੱਸੋ ਜੀ-
ਉਹ ਵੀ ਪਿਆ ਦੋ ਪਈਆਂ ਨੇ ਕਿਹਾ ਤਾਂ ਤੀਜਾ ਸਕੂਲ ਗਿਆ ਹੋਇਆ-
ਅੱਛਾ ਜੀ ਗੱਲ ਥੋੜੀ ਗੱਲ ਸੱਚੀ ਜਿ ਨੀ ਲੱਗ ਰਹੀ-
ਅੱਛਾ- ਤੇ ਮੇ ਹੁਣ ਪੁੱਛਿਆ ਕਾਹਨੂੰ ਸੀ ਮੈਨੂੰ ਤਹਾਨੂੰ ਸੱਚੀ ਨੀ ਲੱਗ ਰਹੀ ਤੇ ਪੁੱਛਣਾ ਨਈ ਸੀ-
ਉਹਦਾ ਫੀਲ ਕਰਨ ਵਾਸਤੇ ਨਾ ਕਿ ਸੱਚਿਆਂ ਝੂਠ ਏ ਓਦਾਂ ਦਾ ਸਮਝਣ ਲਈ ਮੈਂ - ਲੋਕਾਂ ਦੀ ਏਧੋਂ ਮਹਿਸੂਸ ਕਰ ਲੈਣੀ ਆ ਕਿ ਕੀ ਸੋਚ ਰਹੇ ਨੇ -
ਮੁਸ਼ਕ ਜੀ ਕਹਾ-
ਕੁਛ ਨੀ ਮੁਸਕੀ ਜੀ ਕੇਸੇ ਦੇ ਮੈਨੂੰ-
ਬਸ ਚੰਗਾ ਇਹਨੂੰ ਪੁੱਛੋ ਨਾ ਫੇਰ ਜਦੋਂ ਜਕੀਨ ਨਾ ਕਰਨਾ ਹੋਵੇ-
ਓਕੇ ਜੀ ਸੋਰੀ ਜੀ ਗਲਤੀ ਹੋ ਗਈ ਜੀ-
ਹੋਰ-
ਹੋ ਕੁਛ ਨੀ ਆਂਟੀ ਬੱਚੇ ਨੂੰ - ਕੁੜੀਆਂ ਦੇ ਸਾਡੀਆਂ ਦੇ ਉਹਨਾਂ ਦੇ ਮੁੱਛਾਂ ਮਾੱਛਾ ਆ ਜਾਨ ਫਿਰ ਕੀ ਕਰਦੀਆਂ ਨੇ ਉਹ-
ਹੈਂ-
ਜੈ ਜਿਹੜੀਆਂ ਕੁੜੀਆਂ ਨੇ- ਜੇ ਉਹਨਾਂ ਦੇ ਮੁੱਛਾਂ ਵਗੈਰਾ ਆ ਜਾਨ ਤੇ ਔ ਕੀ ਕਰਦੀਆਂ ਨੇ-
ਪਤਾ ਨੀ-
ਹੂੰ ਮੇਰੇ ਨਾ ਐਕਚੁਲੀ ਆ ਰਹੀ ਸੀ ਮੈਂ ਸੋਚ ਰਹੀ ਸੀ ਮੈਂ ਕੀ ਕਰਾਂ- ਕੀ ਹੀਲਾ ਕਰਾਂ ਮੈਂ ਸੋਚਾਂ ਪੁੱਛ ਲਾਂ ਇੱਕ ਵ- ਡਾਰਕ ਸਰਕਲਜ਼ ਵੀ ਹੋ ਰਹੇ ਨੇ-
ਅੱਛਾ-
ਹਾਂਜੀ ਪਤਾ ਨੀ ਕਿ ਹੋ ਗਿਆ ਘਰੇ ਆ ਕੇ -
ਕੁਛ ਨੀ ਕਰਿਆ ਕਰਦੇ- ਫਜੂਲ ਖਰਚੀ ਨੀ ਕਰਿਆ ਕਰਦੇ ਹੈਗੇ ਆਪੇ ਠੀਕ ਹੋ ਜਾਂਦੇ ਪਰਮਾਤਮਾ ਦੇ ਨਾਲ- ਛੇੜਖਾਨੀ ਹੋ ਜਾਂਦੀ ਐ -
ਰੱਖਣਾ ਤਾਂ ਬਹੁਤ ਜ਼ਰੂਰੀ ਹੁੰਦਾ ਨਾ
ਖਾਨੀ ਕਰਨੀ ਪ੍ਰਮਾਤਮਾ ਨਾਲ ਵੀ ਬਹੁਤ ਮਾੜੀ ਹੁੰਦੀ ਐ ਜਿਵੇਂ ਪ੍ਰਮਾਤਮਾ ਨੇ ਬਣਾਇਆ ਉਂਝ ਹੀ ਰਹੋ
ਅੱਛੀਆ ਪਰ ਰਹਿਦੇ ਆਪਾਂ ਹਰ ਚੀਜ਼ ਨਾਲ ਛੇੜਖਾਨੀ ਕਰ ਚੁੱਕੇ ਹਜੇ ਕੀ ਘਾਟਾ ਰਹਿ ਗਿਆ
ਨਈ ਜ਼ਰੂਰੀ ਨੀ ਹੁੰਦਾ ਹਰ ਇੱਕ ਚੀਜ਼ ਨਾਲ ਹਰੇਕ ਬੰਦਾ ਹੀ ਕਰਦਾ ਆ ਕਈ ਪਰਮਾਤਮਾ ਤੇ ਵੀ ਰਹਿੰਦੇ ਨੇ
ਆਪਾਂ ਨੇ ਕਿੰਨੇ ਸਾਰੇ ਬੋੜ ਲਾਏ ਹੋਏ ਨੇ ਆਪਾਂ ਥੋੜੇ ਨਾ ਮੀਂਹ ਦੇ ਸਹਾਰੇ ਰਹਿਣੇ ਆ
ਅੱਛਾ ਉਹ ਗੱਲ ਹੋਰ ਨਾ ਤਾਂ ਫੇਰ ਭੁੱਖੇ ਮਰਜਗੇ ਰੋਟੀ ਖਾਣ ਵਾਸਤੇ ਸਾਰਾ ਕੁੱਛ ਕਰਨਾ ਪਊ
ਪਰ ਐਨੀ ਸੇਉਲ ਵੀ ਤਾਂ ਆਪਣਾ ਸਿਹਤ ਵੀ ਚੰਗੀ ਹੋਣੀ ਚਾਹੀਦੀ ਐ ਨਾ ਖੁਦ ਨੂੰ ਖੁਸ਼ ਵੀ ਤਾਂ ਰਹਿਣਾ ਚਾਈਦਾ ਨਾ ਜਦ ਪਾਰੋਂ ਖੁਸ਼ ਸੁਨ ਨੂੰ ਸੋਹਣੀ ਈ ਲੱਗਾਗੇ ਪਰ ਮ ਹੋਰ ਜ਼ਿਆਦਾ ਖੁਸ਼ ਰਹਾਂਗੇ ਨਾ
ਅੱਛਾ ਤੁਸੀਂ ਤਾਂ ਫੇਿਰ ਜ਼ਿਆਦਾ ਸਿਆਣੇ ਉ ਨਾ
ਨਹੀਂ ਆਂਟੀ ਅਜੇ ਤੇ ਅਸੀਂ ਜਵਾਕ ਆ ਤਾਨੂੰ ਕਿਵੇਂ ਪਤਾ ਲੱਗਿਆ ਅਸੀਂ ਕਿੰਨੇ ਕ ਸਿਆਣੇ ਆ
ਨਾ ਗੱਲਾਂ ਤੋਂ ਲੱਗਦਾ ਤੁਸੀ ਤਾਂ ਬਾਲੇ ਏ ਸਿਆਣੇ ਕਹਾਣੇ ਆਪਣੇ ਆਪ ਨੂੰ
ਨਹੀਂ ਨਹੀਂ ਈ ਆਜੀ ਈ ਮੈਂ ਤਾਂ ਕਿੱਥੇ ਚਲੋ ਆਂਟੀ ਫਿਰ ਦੇ ਤਾ ਆਜ ਟਾਮ ਆਂਟੀ ਈ ਸਾਢੇ ਦਸ ਹੋ ਗਏ ਸਾਡੇ ਕੋਲ ਤਾਂਆ
ਅੱਛਾ ਆਏ
ਚਲੋ ਆਂਟੀ ਠੀਕ ਐ ਹਮ